ਸਤਿ ਸ਼੍ਰੀ ਅਕਾਲ ਜੀ।
ਸਤ ਸ੍ਰੀ ਅਕਾਲ ਜੀ।
ਹੋਰ ਤੁਸੀ ਕੀ ਕਰ ਰਹੇ ਸੀ।
ਕੁਛ ਨੀ ਬਸ, ਰੋਟੀ ਸਬਜ਼ੀ ਦੀ ਤਿਆਰੀ ਹੋ ਰਹੀ ਦੁਪਹਿਰ ਦੀ।
ਕੀ ਬਨਾ ਬੇਠੇ ਹੋ?
ਛੋਲੇ ਅ ਬਣਾਏ, ਆਟਾ ਗੁੰਨਣ ਲੱਗੀ ਸੀ ਹੁਣ ਥੋੜੇ ਚਾਵਲ ਬਣਾਵਾਂਗੀ ਆਪਣੇ ਜੋਗੇ। ਹਮ ਨਹੀਂ ਬੱਚੇ ਅਜੇ ਨਹੀਂ ਆਏ ਸਾਡੇ ਬਾਰਾਂ ਤੇ ਆਉਂਦੇ ਨੇ। ਉਲੇ ਪੜ੍ਹਾਈ ਨੀ ਨਾ ਕਰਦੇ ਫੇਰ ਉਹਨਾ ਨੂੰ ਅੱਧਾ ਘੰਟਾ ਫਾਲਤੂ ਦਿੰਦੀ ਆ ਮੈਡਮ।
ਅੱਛਾ -ਅੱਛਾ।
ਕਾਕਾ ਥੋੜਾ ਇੰਝ ਹੀ ਆ ਨਾ ਟਿਲਾ- ਮੱਠਾ।
ਅੱਛਾ- ਅੱਛਾ।
ਉਹ ਤੇ ਆਜ ਹੀ ਉਹਣੀ ਗੁੜੀਆਂ ਬਾਰਾਂ ਵਜੇ ਉਹ ਸਾਡੇ ਬਾਰਾਂ। ਭੇਜੇਗੀ ਨੂੰ।
ਹਾਂ ਫੇਰ ਬੱਚੇ ਜ਼ਿਆਦਾ ਹੁੰਦੇ ਨਾ ਤਾਂ ਵੀ ਥੋੜੇ ਧਿਆਨ ਨੀ ਹੁੰਦਾ ਪੜ੍ਹਾਈ ਚ' ਬੱਚੇ ਦਾ
ਨਹੀਂ ਚਾਰ- ਪੰਜ ਬੱਚੇ ਹੀ ਹੈਗੇ ਨੇ ਇੰਨੇ ਨੀ ਹੈਗੇ ਵੈਸ ਕਿਉਂਕਿ ਛੁੱਟੀਆਂ ਚ' ਨਾ ਸਾਰੇ ਗਏ ਹੋਏ ਨੇ ਹਾ ਤੇ ਹੈਗੇ ਏ ਸ ਦਸ -ਬਾਰਾਂ ਬੱਚੇ।
ਅੱਛਾ- ਅੱਛਾ।
ਸਾਰੇ ਗਏ ਹੋਏ ਨੇ ਆਪਣੇ- ਆਪਣੇ ਨਾਨਕੇ।
ਅੱਛ
ਹੋਰ, ਤੁਸੀ ਬਣਾ ਲਈ ਰੋਟੀ?
ਹਾਂਜੀ ਬਣਾਲੀ ਬਸ ਹੋਰ ਕੋਇ ਸਬਜ਼ੀ ਬਣ ਕੇ
ਅੱਛਾ।
ਹਾਂਜੀ ਉਹ ਭਰਾ ਲੈ ਕੇ ਨਹੀਂ ਗਿਆ ਸੀ ਨਾ ਅੱਜ।
ਅੱਛਾ ਹੁਣ ਕਿਵੇ ਜਾਣ ਆਪ ਜਾਓਗੇ।
ਨਹੀ ਚਲੇ ਗਏ ਨੇ ਪਾਪਾ ਚਲੇ ਗਏ।
ਹੂੰ ਬਾਈਕ ਤੇ ਗਿਆ ਹੋਇਆ ਸੀ ਆ ਜਾਂਦਾ।
ਬਸ ਉਹ ਫੇਰ ਧੁਪ ਬੜੀ ਹੁੰਦੀ ਹੈ ਨਾ ਬਾਰ ਏ-ਸੀ ਅੱਗੇ ਬੈਠਾ ਹੁੰਦਾ ਇਸ ਕਰਕੇ ਕਹਦਾ ਫੇਰ ਪਾਪਾ ਕਹਿੰਦੇ ਚੱਲ ਮੈਂ ਵੇਲਾ ਹੀ ਆ ਫਰੀ ਆ। ਨਦੀ ਨਾਲ ਹੂ।
ਹਾਂ।
ਹੋਰ ਉਹ ਫੇਰ ਕੀਤੀ ਸੀ ਤੁਸੀਂ ਗੱਲ ਉਹ ਸਲਵਾਰਾਂ ਦੀ?
ਨਈ ਸਲਵਾਰਾਂ ਦੀ ਹਜੇ ਨਹੀਂ ਕੀਤੀ। ਜਾਣਾ ਸੀ, ਨਾ ਫੇਰ ਉਹ। ਮੇਰੀ ਭੈਣ ਦਾ ਮੁੰਡਾ ਨਾਲ ਆ ਗਿਆ ਫੇਰ ਮੈਂ ਸਿੱਧਾ ਘਰ ਹੀ ਆ ਗਈ।
ਅੱਛਾ ਅੱਛਾ
ਤੇ ਫੇਰ ਹੁਣ ਘਰ ਹੀ ਆ ਗਈ ਆ ਸਿੱਧਾ, ਉਹ ਇੱਥੇ ਹੈਗੀ ਆ ਨਾ ਮੰਦਰ ਕੋਲ ਹੈਗਾ ਇੱਕ ਟੇਲਰ। ਉਹਦੇ ਕੋਲੋਂ ਪੁੱਛਣਾ ਸੀ, ਮੇਰੀ ਫਰੈਂਡ ਦੇ ਉਹ ਨੇ ਨਾ।
ਹਾਂਜੀ-ਹਾਂਜੀ, ਪਰ ਮੈਨੂੰ ਤੇ ਲੱਗਦਾ ਕਿ ਉਹ ਕੀ ਕਹਿੰਦੇ ਨੇ।
ਨਹੀਂ-ਨਹੀਂ, ਉਹ ਨਹੀ ਇੱਕ ਉੱਧਰ ਵੀ ਹੈਗੀ ਹੈਨਾ। ਮਾਤਾ ਜੀ ਦੇ ਘਰ ਦੇ ਕੋਲ ਹੈਗੀ ਏ ਇੱਕ।
ਅੱਛਾ-ਅੱਛਾ-ਅੱਛਾ ਸਮਜ ਗਈ, ਸਮਜ ਗਈ।
ਜਿੰਦੇ ਨਾਲ ਮੈਂ ਸਕੂਲ ਜਾਂਦੀ ਸੀ ਨਾ ਪਹਿਲੇ।
ਹਾਂਜੀ
ਉਹ ਉਹਨਾਂ ਦੀ ਮੰਮੀ ਕਰਦੇ ਨੇ ਦਾ ਜਿਯਾ ਕੰਮ, ਤੇ ਉਹਨਾਂ ਕੋਲ ਕੁਛ ਨਹੀਂ ਸੀ।
ਅੱਛਾ।
ਹਮ ਖੇਲ ਲੋ ਅੰਦਰ ਜਾਓ, ਹੋਰ
ਹੋਰ ਕੀ ਕਰ ਰਿਹਾ ਜੀ, ਕਾਕਾ
ਕੁਛ ਨੀ ਉਹ, ਕੋਈ ਨਾ ਉਹ ਕਾਫੀ ਪੁਰਾਣਾ ਮੇ ਰਹਿੰਦੇ, ਸਹੁਰੇ ਨੇ ਨਾ, ਇਹਨਾਂ ਨੇ ਲਿਆ ਕੇ ਦਿੱਤਾ ਉਹਨਾਂ ਖਿਲੌਣਾ।
ਹੂ ਹੂ ਹੂ
ਤੇ ਹੁੰਦੇ ਨਾ ਉਹ ਪੁੱਛਦਾ ਪਯਾ, ਕ੍ਰਿਕੇਟ ਵਾਲਾ ਬਣਿਆ ਦਾ ਨਾ ਮੁੰਡਾ ਬਣਿਆ, ਬੈਟ ਫੜ ਕੇ ਖੜਾ ਵੇ, ਤੇ ਉਹ ਪੁੱਛਦਾ ਪਿਆ ਸੀ ਕਹਿੰਦਾ ਏ ਕੀ ਏ
ਅੱਛਾ, ਅੱਛਾ।
ਹੂ ਉਹ ਬੱਚਿਆਂ ਵਾਸਤੇ ਰੱਖਿਆ ਨਾ, ਇਹਦੇ ਪਾਪਾ ਨੇ।
ਹੂੰ ਆ ਬੱਚੇ ਖੇਲਨ
ਹੂੰ ਹੋਰ ਸੁਨਾਓ।
ਮੱਮੀ ਹੋਰ ਕਿਧਰੇ ਮੇਲੇ-ਮੁਲੈ ਨਹੀ ਗਏ, ਗਈ। ਤੇ ਮੰਮੀ ਘਰ ਗਈ ਸਾ ਥੋੜੀ ਦੇਰ, ਆ ਗਈ ਆ ਫੇਰ। ਤੇ ਬੱਚਿਆਂ ਦਾ ਟਾਈਮ ਹੋਣ ਲਗਿਆ ਸੀ ਨਾ, ਆਣ ਵਾਸਤੇ।
ਅੱਛਾ-ਅੱਛਾ
ਹੂ
ਹੁਣ ਮੇਲੇ ਤੇ ਜਾਣਾ ਸੀ, ਉਹ ਤੁਸੀਂ ਫੇਰ ਹਾ ਹੀ ਨਹੀਂ ਕੀਤੀ, ਫਿਰ ਅਸੀ ਗਏ ਨਹੀ।
ਹੂੰ ਨਹੀਂ, ਤੁਸੀਂ ਕਹਿ ਰਹੇ ਸੀ ਨਾ ਮਾਮਾ ਜੀ ਦੇ ਬੱਚਿਆਂ ਨਾਲ ਜਾਵਾਂਗੀ, ਤਾਂ ਮੈਂ ਪੁੱਛ ਕੇ।
ਉਹ ਵੀ ਮੈਂ ਕਹਿ ਤੇ ਰਹੀ ਆਂ, ਉਹ ਗ੍ਰਾਮ ਤੋਂ ਚਲੇ ਗਏ ਨੇ।
ਅੱਛਾ, ਟਾਈਮ ਦਾ ਪੰਗਾ ਏ ਨਾ। ਕੁੱਛ ਕਿਉਂ ਕਿਉਂਕਿ ਅ ਕੰਮ ਕੁਮ ਪਹਲੇ ਥੋੜਾ ਕੀਤਾ ਨੇ ਨਾ, ਦੋ ਤਿੰਨ ਹਫ਼ਤੇ ਛੁੱਟੀਆਂ ਘੱਟ ਹੀ ਕੀਤੀਆਂ ਨੇ
ਹੂ ਹੂ
ਫਿਰ ਉਹਨੂੰ ਤੁਹਾਨੂੰ ਪਤਾ ਰੈਸ਼ਟ ਰੇਸਟ ਵਾਸਤੇ ਕੇਯਾ ਦਾ ਵੇ, ਹੁਣ ਸਹੀ ਹੋਣਗੇ। ਫੇਰ ਵੇਖਾਂਗੇ, ਬੱਚਿਆਂ ਵੀ ਕਰਦੇ ਪਏ ਸਨ ਜਿਦ ਜਾਨ ਅਸਤੇ, ਮੈਂ ਤੇ ਨਹੀਂ ਉਹ ਤੇ ਉਝੇ ਕਹਿ ਰਹੇ ਨੇ, ਸਿਟੀ ਸੈਂਟਰ ਘੁਮਾ ਲਿਆ ਵੋ। ਮੇਲੇ ਚ ਤੇ ਘੱਟ ਹੀ ਜਾਂਦੇ ਆ, ਸਿਟੀ ਸੈਂਟਰ ਕਹਿ ਰਹੇ ਸੀ ਬੱਚੇ ਵੀ ਉਥੇ ਚੁਲੇਚਾਲੇ ਜਿਹੜੇ ਥੋੜੇ ਬਹੁਤੇ, ਮੈਂ ਕਿਹਾ ਉੱਥੇ ਜਾਣ ਨੂੰ ਰੁਕਣਾ। ਉੱਥੇ ਚਲੇ ਜਾਣਾ, ਇੰਦਰਾ ਕਲੋਨੀ ਚ ਹੇਗੀ ਪਾਰਕ ਉੱਥੇ ਚਲੇ ਜਾਣਾ। ਬੱਚੇ ਵੀ ਜਾਣਗੇ ਹੋਰ
ਅੱਛਾ।
ਕ ਕਰੜਕ
ਬਾਕੀ ਅਸੀਂ ਤੇ ਕਿਹਾ ਸੀ, ਅਸੀ ਤੁਹਾਨੂੰ ਪਉਟਾ ਸਾਹਿਬ ਜਾਣ ਵਾਸਤੇ ਵੀ ਤੁਸੀਂ ਹਾਮੀ ਵੀ ਨੀ ਭਰੀ, ਤੁਸੀਂ ਬਸ ਹੋ ਆਏ।
ਕਿਆ ਕੱਲੇ ਚਲੇ ਗਏ ਸਨ ਨਾ ਪਾਉਟਾ ਸਾਹਿਬ ਯ ਯਾਰਾਂ ਨਾਲ।
ਅੱਛਾ-ਅੱਛਾ।
ਹਾਂ ਕੱਲੇ ਚਲੇ ਗਏ ਸਨ ਯਾਰ ਦੋਸਤਾ ਨਾਲ। ਕੁਛ ਮੈਂ ਜਾਦਾ ਟ੍ਰੈਫਿ ਕਿਉਂਕਿ ਉਹ ਸਫ਼ਰ ਨੀ ਕਰ ਪਾਂਦੀ ਮੈਂ ਵੀ ਨਾ। ਤਬੀਅਤ ਠੀਕ ਨੀ ਰਹਿੰਦੀ।
ਅੱਛ
ਹਮ
ਪਰ ਇਹ ਨਾ ਫੇਰ ਖੇਚਲ ਬੜੀ ਹੋ ਜਾਂਦੀ ਹੈ ਬੱਚਿਆਂ ਨਾਲ ਨਾ।
ਕਿਉਂਕਿ ਸਰਹਿਦ ਹੀ ਗਏ ਸੀ ਆ ਕੇ ਫਿਰ ਮੇਰੀ ਤਬੀਅਤ ਡਾਊਨ ਹੋਣੀ ਸ਼ੁਰੂ ਫਿਰ ਇਸ ਕਰ ਫੇਰ ਮੈਂ ਜਾਂਦੀ ਨੀ।
ਹਮ।
ਕੋਲ-ਕੋਲ ਗੁਰਦੁਆਰੇ ਹੋਣ ਜਿੱਥੋਂ ਬਹੁਤ ਘੰਟੇ ਅੱਧੇ ਘੰਟੇ ਚ ਆਉਣ ਜਾਣ ਹੋ ਜਾਣਾ ਨਾ। ਉੱਥੇ ਜਾਨੀ ਹਾਂ ਬਸ ਹਮ। ਮੈਂ ਮੰਮੀ ਘਰ ਹੀ ਨੀ ਜਾਂਦੀ ਦਿਹਾੜੀ ਲਗਾਣ ਬੜਾ ਘੱਟ ਜਾਦੀ ਹਾਂ।
ਘਰ ਆਪਣਾ ਬੰਦੇ ਜੈਂਜ ਮਰਜ਼ੀ ਨਈ-ਨਈ ਕੰਮ ਨੀ ਕਰਵਾਉ ਉੰਜੇ ਹੀ ਬੱਚੇ ਤੰਗ ਕਰਦੇ ਨੇ ਸਾਮਣੇ ਦੁਕਾਨ ਹੈਗੀ ਏ ਬਿਲਕੁਲ।
ਅੱਛਾ-ਅੱਛਾ ਮੈਂ ਕਿਹਾ ਕਿੱਥੇ ਕੰਮ ਕਰਾਂਦੇ ਨੇ ਥਕਾਵਟ ਹੋ ਜਾਂਦੀ ਹੋਣੀ ਹ।
ਨਾ-ਨਾ ਵੇਲੇ ਬੇਹ-ਬੇਹ ਕੇ ਜਾਦਾ ਥਕਾਵਟ ਕੰਮ ਕਰਕੇ ਨੀ ਹੁੰਦੀ। ਘਰ ਰੁਕਣਾ ਹੋਵੇੇ ਨਾ ਕੁਛ ਔ ਏਸੀ ਚਲਾ ਕੇ ਰੱਖਦੇ ਨੇ ਮੈਂ ਏਸੀ ਥੱਲੇ ਬਹਿ ਨੀ ਸਕਦੀ।
ਅੱਛਾ-ਅੱਛਾ ਹਾਂ ਵੀ
ਹੋ ਜਾਂਦੀ ਮੈਂ ਹਜੇ ਗਰਮ ਪਾਣੀ ਨਾਲ ਤੇ ਮੈਂ ਨਾਉਦੀ ਹ ਹਜੇ ਵੀ। ਹਮ ਹੋਰ ਮੈਂ ਕੋਸਾ ਕਰਨੀ ਹਲਕੀ-ਹਲਕੀ ਠਾਰ ਪਨ ਕੇ ਫੇਰ ਨਾਨੀ ਹਾਂ।
ਹਮ ਸਾਡੀ ਟੈਂਕੀ ਦਾ ਲੈ ਜਾਆ ਕਰੋ ਬੜਾ ਗਰਮ ਹੁੰਦਾ ਰਾਤ ਸ਼ਾਮੀ।
ਸ਼ਾਮੀ ਤੇ ਗਰਮ ਈ ਹੁੰਦਾ ਨਾ ਸਵੇਰੇ-ਸਵੇਰੇ ਛੇ-ਸੱਤ ਵਜੇ ਨਾਣਾ। ਫੇਰ ਤੇ ਠੰਡਾ ਹੋ ਹੀ ਜਾਂਦਾ ਨਾ।
ਹਾ ਸ਼
ਬਾਲਟੀ ਭਰ ਕੇ ਰੱਖਣੀ ਆ ਮੈਂ ਆਪਣੇ ਵੱਲੋ। ਮ ਚਲ ਨਿੱਗੀ ਰਹੇਗੀ ਪਰ ਸਵੇਰੇ ਵੇਖੋ
ਹਮ ਫਿਰ ਉਹ ਅਗਰ ਬਾਲਟੀ ਭਰ ਕੇ ਰੱਖੋ ਤੇ ਫੇਰ ਜਾਦਾ ਠੰਡਾ ਹੋ ਜਾਂਦਾ ਨਾ।
ਹਮ-ਹਮ।
ਤੇ ਫਿਰ ਟੈਂਕੀ ਦਾ ਲੋ ਫੇਰ ਵੀ ਥੋੜਾ ਸਹੀ ਰਹਿੰਦਾ। ਉਹ ਬਾਕੀ ਆਪਣਾ ਆਪਣਾ ਸਰੀਰ ਹੁੰਦਾ ਵੀ ਸਭ ਦਾ।
ੳ ਬਸ।
ਹੁਣ ਮੇਰੇ ਮੰਮੀ ਹੈਗੇ ਨੇ ਉਹ ਸ਼ਾਮ ਦੇ ਟੈਮ ਨਾਂਦੇ ਨੇ ਉਹ ਬਰਫ਼ ਪਾ ਕੇ ਨਾਂਦੇ ਦੇ ਨੇ।
ਨਾ ਮੈਂ ਇੱਕੋ ਵਾਰੀ ਨਾਨੀ ਹਾਂ ਸਿਰਫ ਮੇਰੇ ਕੋਲ ਨਹੀਂ ਨਹਾਤਾ ਜਾਂਦਾ ਦੋ-ਦੋ ਟੈਮ। ਇੱਕ ਵਾਰੀ ਦੇਨ ਵਿੱਚ
ਅੱਛਾ-ਅੱਛਾ। ਤੇ ਸਰਦੀਆਂ ਤੇ ਫਿਰ ਤੁਸੀਂ ਉਬਲਦੇ ਪਾਣੀ ਨਾਲ ਨਾਂਉਂਦੇ ਹੋਵੋਗੇ।
ਹਾਂ।
ਹੈਲੋ।
ਹੈਲੋ।
ਹਾਂਜੀ ਮੈਂ ਕਿਹਾ ਸਰਦੀਆਂ ਵਿੱਚ ਤੁਸੀਂ ਫਿਰ ਬੜੇ ਗਰਮ ਪਾਣੀ ਨਾਲ ਨਾ
ਨਹੀ ਸਰਦੀਆ ਵਿਚ ਵੀ ਨੋਰਮਲ।
ਅੱਛਾ-ਅੱਛਾ।
ਨੋਰਮਲ ਪਾਨੀ। ਉਹ ਨਾ ਸਿਰਫ ਮੈਂ ਇਹ ਛੋਟੀ ਬਾਲਟੀ ਲਗਾਉਂਦੀ ਹਾਂ। ਸਿਰਫ ਜਾਨੇ ਕਿ ਕੱਪੜੇ ਉਤਾਰਨ ਲਈ। ਕੱਪੜੇ ਤਾਰ ਵਗੈਰਾ ਫੇਰ ਮੈਂ ਆਪਣਾ ਪਾਣੀ ਹੋਰ ਥੋੜਾ, ਮਿਕਸ ਕਰਕੇ ਨਾ ਫੇਰ ਨਹਾ ਲੈਂਦੀ ਬਸ।
ਅੱਛਾ।
ਹਾਂ। ਕਈ ਵਾਰ ਇੰਝ ਵੀ ਨਹਾ ਲੈਂਦੀ ਹਾਂ। ਲੈਟ- ਲੂਟ ਨਾ ਹੋਵੇ ਤੇ, ਫੇਰ ਇੰਝ ਹੀ ਨਹਾਣਾ ਪੈਂਦਾ।
ਹੂੰ।
ਇਹ ਨੀ ਵੀ ਡੇਲੀ ਹੀ। ਜਾ ਮੌਸਮ ਥੋੜਾ ਠੰਡਾ ਹੋਵੇ ਫੇਰ ਹੀ ਨਹਾਣੀ ਆ। ਗਰਮ ਨਾਲ।
ਅੱਛਾ।
ਮੌਸਮ ਠੀਕ ਹੋ ਗਏ ਫੇਰ ਠੰਡ ਅੰਦਰ ਆ ਕੇਹ ਟਾਈਮ ਚਲੇ
ਹੂੰ।
ਹੋਰ ਤੁਹਾਡਾ ਮੁੰਡਾ ਕੀ ਕਰ ਰਿਹਾ?
ਮੇਰਾ ਮੁ ਤਾਂ ਬਸ ਹੀ ਆਈ ਸੀ ਉਹਦੀ ਅੱਜ ਉਹਦੇ ਨਾਲ ਹੀ ਚਲਾ ਗਿਆ ਹੈ।
ਅੱਛਾ।
ਹਾਂਜੀ, ਕਹਦਾ ਉਹ ਕਿੰਨੇ ਦਿਨਾਂ ਤੋਂ ਪਿੱਛੇ ਪਿਆ ਸੀ। ਮੈਂ ਜਾਣਾ ਮਾਸੀ ਘਰ ਜਾਣਾ। ਤੇ ਫੇਰ ਅੱਜ ਆਏ ਸੀ ਨਾ। ਤੇ ਉਹਨਾਂ ਦੇ ਨਾਲ ਚਲਾ ਹੀ ਗਿਆ। ਕਹਿੰਦੇ ਹੁਣ ਮੈਂ ਚਲਿਆ।
ਹਾਂ ਮੈਂ ਆਇਆ ਸੀ ਨਾ ਉੱਧਰ, ਤੇ ਕਹਿ ਰਹੇ ਸੀ। ਕਹਿੰਦੇ ਮੈਂ ਰੋਟੀ ਨੀ ਖਾ ਕੇ ਆਇਆ। ਮੇਰੇ ਕੋ ਨਾ ਆਪ ਛੋੜ ਹੀ ਆ ਨਾ। ਜਿੰਦੇ ਘਰ ਆਏ ਦਾ ਨਾ। ਕਹਿੰਦਾ ਮੇਰੇ ਕੋ ਆਪ ਛੋੜ ਆਓ ਮੇਨੂੰ ਰੋਟੀ ਰੋਟੀ ਖਾਣੀ ਹੈ।
ਅੱਛਾ, ਤੁਹਾਡੇ ਕੋਲ ਹੀ ਆ ਘਰ, ਜਗਦਾ ਨਾਂ ਦਾ ਹਨਾ।
ਫੇਰ ਉਹ ਕਹਿੰਦੀ ਕੋਈ ਨੀ। ਮੈਂ ਬਣਾ ਕੇ ਉਹਨੇ ਖੁਆ ਦਿੰਦੀ ਆ।
ਹੂੰ।
ਕੁਛਨ ਲਾਗ ਗਿਆ ਬੱਚਿਆ ਦਾ ਆਉੰਦੇ। ਨਾਲ ਹੀ ਘਰ ਹੈ ਨਾ, ਸਾਡੀ ਘਰ ਦੇ ਨਾਲ।
ਹੂੰ-ਹੂੰ, ਹੂੰ।
ਲੱਗੇ ਹੋਏਆ, ਆਵਾਜ਼ਾਂ ਆਉਂਦੀਆਂ ਪਿਆ। ਖਲੋਣਿਆਂ ਨਾਲ ਖੇਲਦਾ ਪਿਆ ਸੀ।
ਅੱਛਾ- ਅੱਛਾ।
ਹੂੰ। ਹੋਰ ਸੁਣਾ? ਹੁਣ ਖਾ ਲਈ ਤੁਸੀਂ ਰੋਟੀ?
ਨਹੀਂ ਹਜੇ।
ਕਿਸ਼ ਕਿੰਨੇ ਵਜੇ ਖਾਂਦੇ ਓ
ਸਾਡਾ ਕੋਈ ਟਾਈਮ ਨੀ ਆ। ਹਲੇ ਭੁੱਖ ਲੱਗ ਜਾਏਗੀ ਅੱਧੇ ਘੰਟੇ ਤੱਕੇ ਫੇਰ ਖਾ ਲਾ
ਅੱਛਾ। ਆਹੋ ਅੱਛਾ।
ਮਤਲਬ ਲਾਸਟ ਡੇਢ ਵਜੇ ਤੱਕ ਖਾਹ ਲੈਂਦੇ।
ਅੱਛਾ ਹੂੰ।
ਕਿਉਂਕਿ ਫੇਰ ਸਵੇਰੇ ਨਾਸ਼ਤਾ ਜਲਦੀ ਕਰ ਲੈਂਦੇ ਆ ਨਾ। ਇਸ ਕਰਕੇ ਜਲਦੀ ਭੁੱਖ ਲੱਗ ਜਾਂਦੀ।
ਨਾਸ਼ਤਾ ਆਪਾ ਨਾਸਤਾ ਹੀ ਦੱਸ ਵਜੇ ਤਕ ਕਰਨੇ ਆ।
ਨੋ, ਦਸ ਫੇਰ ਉਵੇਂ ਹੀ ਭੁੱਖ ਲੱਗਦੀ ਹੈ।
ਹਾ ਕਦੇ ਨਾਸ਼ਤਾ ਲੇਟ ਹੋ ਜਾਂਦਾ ਏ।
ਹੂੰ। ਬ ਚਲੋ ਫੇਰ ਕਰਨੇ ਆ ਅਸੀਂ। ਥੋੜੀ ਦੇਰ ਤੱਕ ਕਰਾਂਗੇ ਮੈਂ ਨਾ ਥਲੇ ਕੋਈ ਆਇਆ। ਓਕੇ
ਓਕੇ।